ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਠੀਕ ਹੋ।
ਵਧੀਆ ਤੁਸੀਂ ਸੁਣਾਓ। ਕੀ ਕਰ ਰਹੇ? ਬਸ ਅੱਜ ਅਸੀਂ ਬਸ ਬੈਠੇ ਸੀ ਉਹ ਫਰੀ ਸੀ ਔਫਿਸ ਚ ਬੈਠੇ ਸੀ ਅਪਣੇ
ਅੱਛਾ- ਅੱਛਾ।
ਫ੍ਰੀ ਸੀ ਅਸੀ। ਕੰਮ ਹੈ ਨਹੀਂ ਸੀ, ਵੇਹਲੇ ਸੀ ਦੱਸ ਤਿਨ ਮਿੰਟ ਮੈਂ ਚੱਲੋ ਗੱਲ ਕਰ ਲਈਏ।
ਅੱਛਾ- ਅੱਛਾ, ਬਹੁਤ ਵਧੀਆ ਕੀਤਾ ਬੜਾ ਅੱਛਾ ਲੱਗਿਆ ਤੁਸੀਂ ਗੱਲ ਕਰ ਹੈਲੋ ਹਾਂਜੀ ਸਭ ਠੀਕ
ਅੱਛਾ ਹਾਂਜੀ ਹਾਂਜੀ ਬ੍ਰੇਕਫਾਸਟ ਕਰ ਲਿਆ ਜੀ। ਹਾਂ, ਮੈਂ ਦਵਾਈ ਲੈਣੀ ਹੁੰਦੀ ਹੈ ਨਾ ਫਿਰ ਉਸ ਤੋਂ ਬਾਅਦ। ਹਾਂ, ਦੋ ਦਵਾਈਆਂ ਲੈਣੀਆਂ ਇੱਕ ਬ੍ਰੇਕਫਾਸਟ ਤੋਂ ਬਾਅਦ ਫਿਰ ਉਸ ਤੋਂ ਦਸ ਮਿੰਟ ਬਾਅਦ ਫਿਰ ਲੈਣੀ ਹੁੰਦੀ ਦਵਾਈ।
ਅੱਛਾ ਜੀ।
ਬਸ ਦਵਾਈਆਂ ਲੱਗ ਜਾਣ ਤੇ ਫੇਰ ਦਿੱਕਤ ਹੀ ਐ, ਹਾਂ ਹਾਂਜੀ, ਹਾਂਜੀ ਹਜੇ ਇੰਨੀ ਉਮਰ ਹੋਈ ਤਾਂ ਨੀ ਹੋਣੀ ਤੁਆਡੀ। ਹੋਰ
ਨਈਂ ਮੇਰੀ ਉਮਰ ਅੜਤਾਲੀ ਸਾਲ ਦੀ ਹੈਗੀ ਐ ਜੀ।
ਅੱਛਾ, ਅੱਛਾ।
ਚਲੋ ਵਧੀਆ ਹੋਰ ਦੱਸੋ ਘਰ ਸਭ ਠੀਕ ਨੇ। ਬਚ
ਹਾਂਜੀ, ਹਾਂਜੀ ਸਭ ਵਧੀਆ। ਹਾਂਜੀ ਸਭ ਠੀਕ ਐ, ਚੱਲ ਰਿਹਾ ਬਸ ਵਾਹਿਗੁਰੂ ਦੀ ਕਿਰਪਾ
ਹਾਂਜੀ, ਹੋਰ ਦੱਸੋ
ਤੁਹਾਡੇ ਮੌਸਮ ਕਿਵੇਂ
ਥੋੜ੍ਹਾ ਚੇਂਜ ਹੋਇਆ, ਮੌਸਮ। ਫਰਕ ਪਿਆ ਥੋੜਾ ਜਿਹਾ, ਹਾਂਜੀ ਥੋੜਾ ਕੱਲ ਸ਼ਾਮ ਦੇ ਟਾਈਮ ਨਾ। ਹਵਾ, ਹਵਾ ਚੱਲੀ ਆੰਦੀ ਆਈ ਐ, ਥੋੜ੍ਹੀ ਨ ਬੁੰਦਾ ਬੰਦੀ ਹੋਈ ਐ, ਹਾਂ ਥੋੜਾ ਫਰਕ ਏ ਮੌਸਮ ਦਾ ਨਈਂ ਤੇ ਗਰਮੀ ਬਹੁਤ ਜ਼ਿਆਦਾ ਹੈਗੀ ਸੀ।
ਹਾਂ, ਸਾਡੇ ਇੱਥੇ ਵੀ ਤੂਫਾਨ ਆਇਆ। ਕਲ ਅ ਬੋਤ ਕੱਲ੍ਹ ਬਹੁਤ ਨੇਰ੍ਹੀ ਆਈ ਏ ਬਹੁਤ ਜ਼ਿਆਦਾ
ਅੱਛਾ। ਅੱਛਾ। ਹਾਂ ਚਲੋ ਨਹੀਂ ਤੇ ਕਹਿ ਰਹੇ ਸੀ ਕਿ, ਅ ਲਾਸਟ ਦਿਨਾਂ ਚ ਜ਼ਿਆਦਾ ਗਰਮੀ ਪਏਗੀ ਧਿਆਨ ਰੱਖਿਆ ਜੇ ਹਨਾਂ! ਪਰ ਕੁਛ ਐਸਾ ਹੋਇਆ ਨੀ ਲੱਗਦਾ ਮੈਨੂੰ। ਨਈਂ ਕਹਿ ਰਹੇ ਸੀ ਨਾ ਟਵਨ ਟੀ ਨਾਇਨ, ਥਰਟੀ। ਵੰਨ, ਇੱਕ, ਦੋ, ਤੱਕ। ਜ਼ਿਆਦਾ ਗਰਮੀ ਪਏਗੀ।
ਹਾਂਜੀ, ਹਾਂਜੀ, ਹਾਂ ਉਹ ਬਸ ਜੀ ਰੱਬ ਦੇ ਹੁਕਮਾਂ ਦਾ ਕੋਈ ਪਤਾ ਨਹੀਂ ਐ, ਉਹਦਾ ਹੁਕਮ ਬਹੁਤ ਵੱਡਾ ਜੀ ਅਸੀ ਜੋ ਮਰੀਜ਼ ਸੋਚ ਲਈਏ, ਸੋਚਿਆ ਸੋਚ ਨਾ ਹੋਵੀ ਜੇ ਸੋਚ
ਲਖਵਾਰ ਸਹੀ ਗੱਲ ਹੈ।
ਮਤਲਬ ਹੋਰ ਹੈ ਜੀ, ਇਹਦਾ ਮਤਲਬ ਹੈਗਾ। ਬਈ ਸੋਚਿਆ ਸੋਚ ਨਾ ਹੋਵੇ ਜੇ ਸੋਚੀ ਲਖਵਾਰ, ਬਈ ਤੁਸੀਂ ਅਗਰ ਤੁਹਾਡਾ ਮਨ ਮੈਲਾ ਹੇ ਨਾ ਤੁਸੀਂ ਲੱਖਾਂ ਵਰ ਇਸ਼ਨਾਨ ਕਰ ਲਉ। ਜਿਨੇ ਮਰਜੀ ਤੀਰਥ ਚਲੇ ਜਾਓ। ਹਾਂਜੀ-ਹਾਂਜੀ। ਸੋਚਿਆ ਸੋਚ ਨਾ ਹੋਈ। ਜੇ ਸੋਚੀ ਲੱਖ ਵਾਰ ਪਾਵੇ ਲ ਲੱਖਾ ਵਾਰ ਤੁਸੀਂ ਇਸ਼ਨਾਨ ਕਰੀ ਜਾਓ। ਜੈ ਮਨ ਸਾਫ਼ ਨਹੀਂ, ਤੇ ਤੁਸੀਂ ਕੋਈ ਫਾਇਦਾ ਨਹੀਂ ਨਾਮ ਜਪਣ ਦਾ
ਸਹੀ ਗੱਲ ਹੈਗੀ ਏ ਬਿਲਕੁਲ ਸਹੀ ਹੈ।
ਨਾ ਹੋਵੇ ਜੇ ਲਾਏ ਰਹਾ ਲੀਵਤਾਰ
ਹਾਂਜੀ।
ਮੈਂ ਮੋਨ ਧਾਰ ਲਿਆ। ਠੀਕ ਹੈ ਨਾ। ਮੈਂ ਹਨੂੰ ਮੋਨ ਧਾਰ ਕੇ ਸਭ ਤੇ ਅੰਦਰੋਂ ਮਨ ਚੱਲ ਰਿਹਾ। ਅੰਦਰ ਤਾਰਾਂ ਜੁੜੀਆਂ ਹੋਈਆ, ਲਿਵ ਜੇ ਲਾਏ ਰਿਹਾ ਲਿਵ ਤਾਰ ਚੁੱਪਾ-ਚੁੱਪ ਨਾ ਹੋਵੇ ਹਨਾ। ਬੜੀਆਂ ਲਿਵਾ ਲਾ ਲਵੇ ਅੰਦਰੋਂ ਮਨ ਚੱਲਦਾ, ਇੱਕ ਹੁੰਦਾ ਵਿੱਚੋ ਭੋਗ ਪੇ ਜਾਣਾ ਵੀ ਸਾਰੀ ਤਰੀਸ਼ਨਾ ਮੁਕ ਗਈਆਂ। ਫੇਰ ਮੈਂ ਚੁੱਪ ਕਰ ਗਿਆ, ਇੱਕ ਹੁੰਦਾ ਚੁੱਪ ਉ ਤੇ ਬੰਦਾ ਕਰ ਜਾਂਦਾ, ਪਰ ਅੰਦਰੋਂ ਮਨ ਬੋਲਦਾ। ਇਸ਼ਾਰੇ ਕਰਦਾ, ਐਵੇਂ-ਐਵੇਂ ਇਸ਼ਾਰੇ ਕਰਦਾ, ਉਹ ਨਹੀਂ। ਉਹ ਵੀ ਨਹੀਂ ਕਰਨੇ ਕਹਿੰਦੇ।
ਅੱਛਾ।
ਫਿਰ ਕਹਿੰਦੇ ਭੁੱਖ ਭੁੱਖਿਆ ਭੁੱਖ ਨਾ ਉੱਤਰੀ।
ਹਾਂਜੀ।
ਬੰਨਾ ਪੂਰੀਆਂ ਪਾਰ ਕਹਿੰਦੇ ਵੀ ਜਿਹੜੇ ਮਨੁੱਖ ਲ ਲਾਲਚੀ ਹੋ ਗੇ ਨਾ।
ਹਾਂਜੀ।
ਕਰਮ ਕਮਾ ਕੇ ਪੈਸਹੇ ਕਮਾਈ ਜਾ ਰੇਯਾ ਏ, ਕਮਾਈ ਜਾ ਰੇਯਾ ਏ, ਲਾਲਚੀ ਹੋ ਗੇਆ ਬੜਾ। ਓਦੀ ਭੁੱਖ ਕਦੇ ਉਦਰ ਨੀ ਸਕਦੀ।
ਉਤਰ ਨੀ ਸੱਕਦੀ ਸਹੀ
ਜੇ ਬੰਨਾ ਪੁਰੀਆ ਭਾਰ ਭਾਵੇਂ ਪੁਰੀਆਂ ਸਾਰੀ ਪੁਰੀਆਂ ਦਾ ਧੰਨ ਕੱਠਾ ਕਰ ਲਵੇ ਬੰਨ-ਬੰਨ੍ਹ ਲਵੇ ਗੱਡਾ ਬੰਨ ਲਵੇ ਹਣਾਂ। ਭੁਖੇਆ-ਭੁਖ ਨਾ ਉਤਰੀ ਜੇ ਬੰਨਾ ਪੂਰੀਆ ਭਾਰ। ਭਾਰ ਕੈਂਦੇ ਸਹਸ ਸਿਆਣਪ ਤਾ ਲੱਖ ਹੋਏ
ਹੂੰ
ਐਥੇ ਸੱਸਾ ਮੁਕਤਾ ਐ ਹਾਹਾ ਮੁਕਤਾ ਐ ਤੇ ਫੇਰ ਸੱਸਾਂ ਮੁਕ ਤ ਐਥੇ ਕੋਈ ਸਿਆਰੀ ਬਿਆਰੀ ਮਾਤ੍ਰਾ ਨੀ ਹੈਗੀ ਏਨੂੰ ਬੋਲਨੈ ਸਹਸ ਸਿਆਣਪਾ ਲੱਖ ਓ ਅਸੀਂ ਬੋਲਨੇ ਆਂ ਸੇਹੈਸ। ਸੇਹਸ ਨਹੀਂ ਬੋਲਨਾ ਸਹਸ ਸਿਆਣਪਾਂ ਲੱਖ ਹੋਹੈਂ, ਹੋਹੈਂ, ਹੋਏ ਨੀ ਹੋਹੈਂ ਸਹੈਸ ਸਿਆਣ ਲੱਖ ਹੋਹੈਂ ਭਾਵੇਂ ਜਿੰਨੀ ਮਰਜੀ ਇਸ ਹਜ਼ਾਰਾਂ ਸਿਆਣਪਾਂ ਹੋਣ ਤ ਇ ਇੱਕ ਨਾ ਚੱਲੈ ਨਾਲ। ਬੰਦਾ ਹਾਂ, ਹਾਂ ਬੰਦਾ ਰੱਬ ਦੇ ਮਾਰਗ ਵਿੱਚ ਚਲਦੀਆਂ ਹੋਆਂ ਜਿ 'ਚ ਤਰਾਈਆਂ ਵਖਾਏਗਾਸ ਸਿਆਣਪਾ ਵਖਾਏਗਾ, ਤੇ ਫਿਰ ਪ੍ਰਵਾਨ ਨਹੀਂ ਹੁੰਦਾ
ਪਰਵਾਨ ਨਹੀਂ ਹੋਂਦ ਬਿਲਕੁਲ ਸਹੀ ਗੱਲ ਐ।
ਹੋਵੈ ਤਾਂ ਏਕ ਨਾ ਚੱਲੈ ਨਾਲ ਕਿਵ ਸਚੇਆਰਾ ਹੋ ਹੋਈਐ ਕਿਵ ਕੂੜੈ ਤੂਟੈ ਪਰਮੇਸ਼ਵਰ ਈ ਦਰਗਾ ਚ ਸੱਚਾ ਕਿਵੇਂ ਬਣੇਆ ਜਾ ਸਕਦਾ ਦੱਸੋ? ਮਾਰਾਜ ਸਿੱ ਲੋਕਾ ਨੇ ਕੇਆ ਬਈ ਦੱਸੋ, ਕਿਵੇਂ ਸੱਚਾ ਬਣੀਏ? ਕਿਵੇੈਂ ਕੂੜ ਦੀ ਕਿਵਕੂੜਾ ਤੁੱਟੈ ਪਾਰ ਕਿਵੇਂ ਕੋਟਸ ਸਾਡਾ ਉੱਥੇ ਮੁੱਕ ਜਾਵੇ
ਮੁੱਕ ਜਾਏ ਕੂੜ ਮਤਲਬ ਕਿ ਝੂਠ ਪ੍ਰੇਮ
ਸਾਡੇ ਅੰਦਰ ਉਹ ਨਹੀਂ ਨਿਕਲ ਜਾਏ ਕਿਵ ਕੂੜਾ ਤੁਟੈ ਪਾਰ ਫਿਰ ਗੁਰੂ ਸਾਹਿਬ ਕਹਿੰਦੇ ਹੋ ਕਮਰ ਜਾਈ ਚੱਲਣਾ
ਅੱਛਾ
ਬਈ ਉਹਦੇ ਹੁਕੁਮ ਮੈਂ ਚੱਲਣਾ ਤੁਸੀਂ ਜੋ ਉਸਦਾ ਹੁਕੁਮ ਏ ਸੱਤ ਕਰਕੇ ਮੰਨਣਾ ਦੁੱਖ ਆ ਗਿਆ ਗ਼ਰੀਬੀ ਆ ਗਈ ਭੁਖਾ ਆ ਗਈ ਇਹਦਾ ਕਾ ਮੰਨਨਾ ਸੁੱਖ ਆ ਗਿਆ ਸਭ ਕੁਛ ਰਾਜ ਭਾਗ ਵੀ ਮਿਲ ਗਿਆ ਉਹ ਵੀ ਉਸਦਾ ਹੁਕੁਮ
ਉਹਦਾ ਹੁਕਮ ਹੈ ਸਹੀ ਗੱਲ ਕਹਿੰਦੇ ਨਾ ਬਿਲਕੁਲ ਘਮੰਡ ਨੀ ਕਰਨਾ ਟਾਈਮ ਦਾ ਕੋਈ ਪਤਾ ਨਹੀਂ ਕਿਸ ਟਾਈਮ ਕਿਹੋ ਜਿਹਾ ਟਾਈਮ ਆ ਜਾਏ ਹਨਾ
ਬਸ ਬਸ ਬਸ ਬਸ ਬਿਲਕੁਲ ਸਹੀ ਗੱਲ ਹੈ ਬਿਲਕੁਲ ਹੁਣ ਇੱਕ ਸਮਾਂ ਸੀ ਲਿਆ ਗਏ ਸਨ ਉਹ ਕਿੰਨੇ
ਹਮ ਹਮ
ਤੇ ਉਹ ਫਿਰ ਸਮਾਂ ਆ ਗਿਆ ਸਭ ਉੱਜੜ ਬੁਝੜ ਗਏ
ਹਾਂਜੀ ਹਾਂਜੀ ਟਾਈਮ ਪਰ ਵੀ ਤਾਂ ਕਹਿੰਦੇ ਨਾ ਜੋ ਲਿਖਿਆ ਹੋ ਕੇ ਰਹਿਣਾ ਸਭ ਕੁਛ ਲਿਖਿਆ ਹੁੰਦਾ ਪਹਿਲੇ ਹਨਾ ਬਈ ਰੱਬ ਦੀ ਮਰਜੀ ਚ ਹੀ ਹੁੰਦਾ ਸਭ ਕੁੱਛ ਕਹਿੰਦੇ ਨਾ ਰੱਬ ਦੀ ਮਰਜ਼ੀ
ਉਹ ਤਾਂ ਹੈ ਹੀ ਹੈ ਉਹਦੇ ਹੁਕਮ ' ਹੀ ਹੁੰਦਾ ਆ ਜਾਂਦੀ ਆ ਜਾਂਦੀ ਫਿਰ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ
ਹਮ
ਉਹਦੇ ਹੁਕੁਮ ਚ ਰਹਿਣਾ
ਮਤਲਬ ਇਹਦੇ ਚ ਕੋਈ ਕਿਸੇ ਦਾ ਫੋਲਟ ਨਹੀਂ ਸੀ ਕਹਿ ਸਕਦੇ ਹਨਾ ਬਈ ਉਹ ਤਾਂ ਹੁਕਮ ਏ ਤੇ ਤੁਸੀਂ ਨਾਮ ਜਪ ਸਕਦੇ ਹੋ ਇਸ ਤਰ੍ਹਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਆਪਾਂ ਹਨਾ ਉਹਦਾ ਹੁਕਮ ਵਿੱਚ ਹੀ ਰਹਿਣਾ ਹੈ ਜੇ ਕਈਆਂ ਨੂੰ ਹੁੰਦਾ ਵੈਸੇ
ਉਹਦਾ ਹੁਕਮ ਹੁੰਦਾ ਤਾਂ ਹੀ ਨਾਮ ਜਪਦੇ ਪਰ ਅਸੀਂ ਮੰਨ ਲਓ ਬੈਠੇ ਹਾਂ ਕੋਈ ਕੰਮ ਕਾਰ ਕੀਤਾ ਵਿਹਲੇ ਨਹੀਂ ਜਦੋਂ ਵਿਹਲੇ ਹਾਂ ਤਾਂ ਫਿਰ ਅਸੀਂ ਤਾਂ ਤੱਕ ਕਰ ਸਕਦੇ ਹੈ ਨਾ
ਹਮ ਹਮ ਸਹੀ ਗੱਲ ਹੈ ਤਾਂ ਚ ਆਪਾਂ ਕਰ ਸਕਦੇ ਹਾਂ ਤੇ ਜਪਣਾ ਜ਼ਰੂਰੀ ਹੈ ਮਤਲਬ ਕਿ ਹਨਾ ਨਾਮ ਲੈਣਾ ਬੜਾ
ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਤਾਂ ਹੈ ਹੀ ਹੈ ਹਾਂਜੀ ਉਹ ਤਾਂ ਹੈ ਹੀ ਹੈ ਜੀ ਤੇ ਬਸ ਸਾਰੀ ਖੇਡ ਹੀ ਨਾਮ ਦੀ ਹੈ
ਨਾਮ ਦੀ ਖੇਡ ਸਹੀ ਗੱਲ ਪਰ ਜੋ ਸਕੂਨ ਮਿਲਦਾ ਨਾਮ ਵਿੱਚ ਨਾ ਉਹ ਸਕੂਨ ਕਿਤੇ ਮਿਲਦਾ ਨੀ ਹੋਰ ਜਿੰਨੇ ਜੀ ਐਸ਼ੋ ਅਰਾਮ ਹੋ ਜਾਣ ਹਨ ਨਾ ਬੰਦੇ ਆਪਾਂ ਕਹਿੰਦੇ ਹਾਂ ਨਾ ਵੀ ਸੁੱਖ ਸੁਵਿਧਾ ਮਿਲ ਤੇ ਸਾਰੀਆਂ
ਹਮ ਨਾ ਨਾ ਸਕੂਨ ਤੇ ਨਾਮ ਚ ਹੈਗਾ ਸੰਗਤ ਚ ਹੈਗਾ ਮਨ ਜੋੜਨ ਚ ਹੈਗਾ
ਹਾਂ ਅੱਛਾ ਵੀਰ ਜੀ ਕਈ ਕਈ ਕਾਰਨ ਕਰਕੇ ਕਿ ਜੇ ਬੰਦਾ ਕੋਈ ਗੁਰਦੁਆਰੇ ਨਾ ਜਾ ਸਕਦਾ ਹੋਵੇ ਤੇ ਉਸ ਬਾਰੇ ਕੀ ਹੋਣਾ ਚਾਹੀਦਾ ਮਤਲਬ ਮਤਲਬ ਕਿ ਉਹ ਉਹ ਬੰਦਾ ਵੀ ਪਛਤਾਉਦਾ ਹੈ ਬੜਾ ਵੀ ਮੇਰੇ ਕਰਮ ਕਿ ਮੈਂ ਗੁਰਦੁਆਰੇ ਵੀ ਨੀ ਜਾ ਸਕਦਾ
ਪਰ ਅਹ ਗੁਰਬਾਣੀ ਕਹਿੰਦੀ ਕੀ ਬਈ ਅਵਰ ਕਾਜ ਤੇਰੇ ਕਿ ਦਾ ਨਾਕਾਮ ਬਝਤੇ ਹ ਸੰਸ ਸਾਰ ਕੇਵਲ ਤਨੋ ਮਨ ਜਨਮ ਨਾਮ ਜਪਣ ਵਾਸਤੇ ਮਿਲਿਆ ਸੀ। ਬਾਕੀ ਤੇਰੇ ਸਾਰੇ ਕੰਮ ਤੁਸੀਂ ਸੰਸਾਰ ਚ ਹੈਗਾਂ। ਤਾਂ ਵੀ ਹੋਣਗੇ ਜਦੋਂ ਨਹੀਂ ਰਹੇਗਾ ਤਾਂ ਵੀ ਹੋਣਗੇ। ਤੇਰੇ ਬਿਨਾਂ ਕੋਈ ਕੰਮ ਰੁਕਣਾ ਨੀਂ, ਆ ਤੂੰ ਕਿਵੇਂ ਮੇਰੇ ਬਿਨਾਂ ਕੰਮ ਰੁਕ ਜੇ ਰੁਕਣਾ ਨੀਂ ਤੇਰੇ ਬਿਨਾਂ ਕੰਮ ਅਹ ਸਾਡੇ ਦਾਦੇ ਪੜਦਾਦੇ ਬਾਪ ਸਭ ਚਲੇ ਗਏ ਕੰਮ ਤੇ ਊਂਝ ਈ ਚੱਲ ਰਿ ਣੇ ਹਨਾਂ? ਇਸ ਕਰਕੇ ਮਤਲਬ ਟੈਮ ਤੇ ਘੱਢਨਾ ਹੀ ਪਏਗਾ ਤੁਹਾਨੂੰ ਜਾਣ ਅਤੇ ਉਹਨ ਵੀ ਤੁਸੀਂ ਇੱਕ ਕੋ ਨਹੀਂ ਜੀ
ਅੱਛਾ ਜੇ ਕਿਸੇ ਮਜਬੂਰੀ ਕਰਕੇ ਆਪਾਂ ਨਾ ਚਾਹ ਪਾਉਂਦੇ ਹੋਈਏ ਹਨਾਂ! ਜਿਵੇਂ ਕੋਈ ਬੰਦਾ ਨਹੀਂ ਜਾ ਸਕਦਾ ਦੂਰ ਐ, ਤੇ ਉਹ ਆਪਣਾ ਘਰ ਨਾਮ ਲੈ ਸਕਦਾ ਨਾਂ।
ਹਾਂ, ਹਾਂ, ਹਾਂ, ਹਾਂਜੀ। ਵੇਖੋ ਗੁਰਬਾਣੀ ਕਹਿੰਦੀ ਐ ਘਰ ਹੀ ਮੈਂ ਅੰਮ੍ਰਿਤ ਪਰ ਪੂਰਾ ਪਰ ਇੱਥੇ ਸਰੀਰ ਰੂਪੀ ਘਰ ਦੀ ਗੱਲ ਕੀਤੀ। ਜੀ ਘਰ ਹੀ ਮੈਂ ਅੰਮ੍ਰਿਤ ਭਰਪੂਰ ਐ। ਪਰ ਮਨਮੁੱਖਾਂ ਸਾਧ ਨਾ ਪਾਇਆ ਪਰ ਮਨਮੁੱਖਾਂ ਨੇ ਤਾਂ ਵੀ ਨੀ ਨਾਮ ਜਪਣਾ। ਭਾਵੇਂ ਘਰ ਬੈਠੇ ਤਾਂ ਵੀ ਨਹੀਂ ਜਪਣਾ ਉਹਨਾਂ ਨੇ ਵਿਹਲੇ ਬੈਠੇ ਰਹਿਣਗੇ ਅੱਜ ਕੱਲ੍ਹ ਤੁਆਨੂੰ ਪਤਾ ਐ ਫੋਨ ਦੀ ਬਿਮਾਰੀਆਂ ਚੱਲ ਪਈਆਂ। ਬੰਦਾ, ਕੋਈ ਰੀਲ ਵੇਖਦਾ, ਕੋਈ ਕੋਈ ਵੇਖਦਾ ਕੋਈ ਨ ਕੋਈ ਗੇਮ ਖੇਡ ਰ ਕੋਈ ਕੁਛ ਕਰਦੇ ਕੋਈ, ਕੁਛ ਕਰ ਰਹੇ ਹੋ, ਉਹ ਟਾਈਮ ਬਸ ਇਹਦੇ ਵਿੱਚ ਹੀ ਕਰੀ ਜਾਂਦਾ ਤੇ ਫਿਰ ਉਸ ਤੋਂ ਬਾਅਦ ਕਿਸੇ ਦੇ ਕੰਮ ਚਲੇ ਜਾਵੇ, ਕਹਿੰਦਾ ਜੀ ਮੈਂ ਬਿਜ਼ੀ ਹੋ ਗਿਆ ਟਾਈਮ ਨਹੀਂ ਲੱਗਿਆ ਮੈਨੂੰ ਹੁਣ ਪਹਿਲੇ ਮੈਂ ਚ ਇਹ ਚੀਜ਼ਾਂ ਨਹੀਂ ਹੁੰਦੀਆਂ ਹਨ ਤੇ ਬੜੇ ਬੰਦੇ ਸੁਖੀ ਹਾਂ
ਸੁਖੀ ਸਨ ਬੜੇ ਸਹੀ ਗੱਲ ਐ, ਹਾਂਜੀ ਹਾਂਜੀ
ਹਾਂਜੀ। ਇਸ ਕਰਕੇ ਵੀ ਇਹ ਤਾਂ ਸਾਡੀਆਂ ਮਤਲਬ ਉਹ ਹੈਗੀਆਂ ਮੰਨਦੀਆਂ ਕਮਜ਼ੋਰੀਆਂ ਸੀ ਆਪਣੇ ਮਨ ਨੂੰ ਝ ਸ ਝੂਠੇ ਨੂੰ ਸੱਚਾ ਸਾਬਤ ਕਰ ਲੈਂ
ਸਹੀ ਗੱਲ ਸਹੀ ਗੱਲ ਹੈ ਮਤਲਬ ਕਿ ਅਸੀਂ ਹਾਂ ਅਸੀਂ ਆਪਣੇ ਉੱਪਰ ਕੋਈ ਉਹ ਨਹੀਂ ਆਉਣ ਦਿੰਦੇ ਜਿੰਨੇ ਵੀ ਸਾਡੀ ਕੋਈ ਗ਼ਲਤੀ ਨਹੀਂ ਸਾਡੇ ਕੋਲ ਹਿੰਮਤ ਨਹੀਂ ਹੈ ਦੀ ਕਹਿ ਹੈ ਨਾ ਜਿਵੇਂ ਸਾਨੂੰ ਕੋਈ ਰੱਬ ਬੋਲੋ ਕਿਰਪਾ ਨੀ ਅਸੀਂ ਸੋਚਣੇ ਹਨਾ
ਜਿਹਨੇ ਜਪਣਾ ਜੀ ਉਹ ਹਸਪਤਾਲ ਪਿਆ ਵੀ ਜਪਦਾ ਰਹੇਗਾ
ਪਤਾ ਰਹੇਗਾ ਬਿਲਕੁਲ ਸਹੀ
ਉਹ ਪੀੜ 'ਚ ਵੀ ਜਪਦਾ ਰਹੇਗਾ ਉਹਨੂੰ ਪ ਉਹਨੂੰ ਪਤਾ ਲੱ ਉਹਨੂੰ ਗਿਆਨ ਹੋ ਗਿਆ ਬਈ ਇਹਨੇ ਨਾਮ ਨਹੀਂ ਹੀ ਮੇਰੀ ਦਰਦ ਨਾਮ ਨੇ ਹੀ ਦੁੱਖ ਠੀਕ ਕਰਨਾ ਅਤੇ ਤੂੰ ਜੱਪੀ ਜਾ ਭਾਵੇਂ ਤੂੰ ਜਿੰਨੀ ਮਰਜ਼ੀ ਦਰਦ ਜਿੰਨੀ ਮਰਜ਼ੀ ਪ੍ਰੋਬਲਮ ਹੈ
ਹਾਂਜੀ ਹਾਂਜੀ ਕਰੀ ਜਾ
ਵੀ ਜੋ ਤਾਂ ਕਦੋਂ ਤਾਂ ਨਹੀ ਹੁੰਦਾ ਜਦੋਂ ਤੱਕ ਹੋਸ਼ ਹੈ ਤਾਂ ਤੱਕ ਵਾਹਿਗੁਰੂ
ਉਹਦੀ ਕਿਰਪਾ ਵੀ ਤੇ ਹੋਵੇ ਨਾ ਹਨਾ ਉਹਦਾ ਨਾਮ ਤੇ ਉਹ ਆਪ ਹੀ ਜਪਾਂਉਂਦਾ ਕਹਿੰਦਾ ਪਰ ਕਹਿੰਦੇ ਜਪਦਿਆਂ ਜਪਦਿਆਂ ਹੀ ਕਿਰਪਾ ਹੁੰਦੀ ਤੁਸੀਂ ਨਾਮ ਲੈਂਦੇ ਰਹੋਗੇ ਤਾਂ ਹੀ ਹੋਏਗਾ ਹਾਂਜੀ ਹਾਂ
ਕਿਰਪਾ ਅਤੇ ਪੁੰਨ ਬਣਾਉਣ ਨਾਲ ਆਉਂਦੀ ਹੈ ਪੁੰਨ ਤਾਂ ਬੰਦੇ ਤੁਸੀਂ ਭਾਵੇਂ ਜਪਦੇ ਰਹੋ ਉਹ ਮਾਂਪੁਰ ਕਹਿੰਦੇ ਸਨ ਬਈ ਤੁਸੀਂ ਅੱਗ ਚ ਹੱਥ ਪਾਓ
ਹਮ
ਤੇ ਉਹਨਾਂ ਦਾ ਦਾ ਕੰਮ ਹੀ ਸਾੜਨਾ ਹਨਾ ਇਸ ਕਰਕੇ ਤੁਸੀਂ ਨਾਮ ਜਪਦੇ ਰਹੋ ਜਪਦੇ ਰਹੋ ਤੇ ਇਹ ਪਾਪਾ ਨੂੰ ਸਾੜ ਦੇਣਾ ਇਹਨੇ ਭਾਵੇਂ ਮਨ ਨਾਲ ਜਪ ਭਾਵੇਂ ਬੇ ਮਨੇ ਜਪੋ ਹੁਣ ਤੁਸੀਂ ਅੱਗ 'ਚ ਹਾਂਜੀ ਅੱਛਾ ਹਾਂਜੀ ਹਾਂਜੀ ਮੇਰਾ ਵੀ ਟਾਈਮ ਹੋ ਗਿਆ ਮੈਂ ਵੀ ਜਾਣਾ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ